ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੀ ਹਾਲ?
ਹਾਂ ਠੀਕ ਹੈ, ਤੁਹਾਡਾ ਕੀ ਹਾਲ ਚਾਲ ਏ।
ਬਸ ਵਧੀਆ। ਹੋ ਗਿਆ, ਬ੍ਰੇਕਫਾਸਟ ਹੋ ਗਿਆ।
ਹਾਂ ਹੋ ਗਿਆ।
ਬੱਚੇ ਗਏ ਸਕੂਲ। ਹਾਂ, ਬਹੁਤ ਜ਼ਿਆਦਾ।
ਮੈਂ ਵੀ ਹੁਣੇ ਫ੍ਰਰੀ ਹੋਈ ਆ, ਬ੍ਰੇਕਫਾਸਟ ਵਗੈਰਾ ਸਭ ਕਰਾ ਕੇ।
ਅੱਛਾ।
ਮੈਂ ਕਿਆ ਗੱਲ ਕਰੀਏ, ਪੁੱਛੀਏ ਹਾਲ-ਚਾਲ ਕੀ ਹੋ ਰਿਹਾ।
ਹਾਂ, ਸਹੀ ਗੱਲ ਮੌਸਮ ਵੀ ਹੋਆ ਦਾ ਅੱਜ-ਕੱਲ੍ਹ ਮਾਨਸੂਨ ਦਾ।
ਹਾਂ, ਅੱਜ ਸਵੇਰ ਦਾ ਬਾਰਿਸ਼ ਵਾਲਾ ਮੌਸਮ ਹੋ ਰੱਖਿਆ। ਪਰ ਪਈ ਨੀ, ਪਈ ਨੀ ਬਿਲਕੁਲ ਵੀ।
ਆ ਨਹੀਂ ਰਹੀ ਏ ਪਰ।
ਹਾਂ। ਸਵੇਰ ਦਾ ਹੋ ਰੱਖਿਆ ਇਕਦਮ ਝਾੜ ਬਣਿਆ ਹੋਇਆ। ਬੱਦਲ ਆਏ ਹੋਏ ਨੇ, ਹੋਰ ਜੀ। ਹੋਰ ਜਿੰਨੀ ਇੱਥੇ ਗਰਮੀ ਪੈ ਰਹੀ ਐ ਨਾ, ਇੱਥੇ ਬਾਰਿਸ਼ ਦੀ ਬਹੁਤ ਜ਼ਰੂਰਤ ਐ।
ਹਾਂਜੀ, ਸਹੀ ਗੱਲ ਹੈਗੀ ਐਂ।
ਬਹੁਤ ਗਰਮੀ ਪੈ ਰਹੀ ਇੱਥੇ, ਮੀਂਹ ਮਤਲਬ ਤਿੰਨ-ਚਾਰ ਦਿਨ ਲੱਗ ਅ ਤਿੰਨ-ਚਾਰ ਦਿਨ ਲਗਾਤਾਰ ਪਏਗਾ ਤਾਂ ਕੁੱਛ ਹੋਏਗਾ ਅਦਰਵਾਈਜ਼ ਕੁਛ ਨੀ ਹੋਣਾ ਇੱਥੇ।
ਲਗਾਤਾਰ ਤੇ ਆਂਦਾ ਹੀ ਨੀ ਏ, ਅੱਧਾ ਘੰਟਾ ਇੱਕ ਘੰਟਾ ਬਸ, ਇਸ ਤੋਂ ਜ਼ਿਆਦਾ ਆਂਦਾ ਇ ਨੀ ਐ।
ਹਲਕੀ-ਹਲਕੀ ਬੁਛਾਰ ਹੋਏਗੀ, ਬੰਦ ਹੋ ਜਾਏਗਾ ਔਰ ਉਹ ਇੰਨੀ ਗਰਮੀ ਕਰ ਜਾਂਦਾ ਉਹ ਮੌਸਮ, ਇੰਨੀ ਪੜਾਸ ਕਰ ਜਾਂਦਾ ਫੇਰ ਸਮਝ ਨੀ ਆਣ ਢਈ ਹਾਂ‌। ਇਹੀ ਚੱਲਦਾ ਪਿਆ ਅੱਜ-ਕੱਲ। ਉਹ
ਦੇ ਬਿਨ, ਕੱਪੜਿਆਂ ਦਾ ਵੀ ਹੁੰਦਾ ਐ, ਕੱਪੜੇ ਚੋਂ
ਕੱਪੜੇ ਕੀ, ਅੰਦਰ ਕੀ, ਸਮੈਲ ਜਿਹੀ ਆਣ ਲੱਗ ਜਾਂਦੀ
ਸਮੈਲ ਆ ਸੀਲਣ ਦੀ ਸਮੈਲ ਆ ਜਾਂਦੀ ਹੈ ਅੱਜ ਕੱਲ੍ਹ ਕੀ ਸਭ ਘਰਾ ਚ ਬਈ ਸੀਲਨ ਨਾਲ ਲੱਗ ਜਾਂਦੀਏ, ਚਾਹੇ ਜੋ ਵਧੀਆ ਤੋਂ ਵਧੀਆ ਘਾਰ ਹੋਵੇ, ਬਾ ਦਾ ਮੌਸਮ ਹੁੰਦਾ, ਸੀਲਨ ਸਟਾਰਟ ਹੈਗੇ ਏ
ਹਮ, ਜਿੰਨਾ ਮਰਜ਼ੀ ਤੁਸੀ ਵਧੀਆ ਪੇਂਟ ਕਰਾ ਲਓ, ਘਰ ਚ ਜੋ ਮਰਜ਼ੀ ਕਰਲੋ ਤੁਸੀਂ ਜਿੱਥੇ ਸਿੱਲਨ ਆਨੀ ਏ
ਹਾਂ, ਸਹੀ ਗੱਲ ਹੈਗੀ ਆ ਆਂਦੀ ਏ ਸੀਲਨ ਬਹੁਤ ਆਂਦੀ ਹੈਗੀ ਏ
ਹਮ, ਸਾਡੇ ਵੀ ਅਸੀ ਨਵਾਂ ਹੀ ਫਲੈਟ ਬਣਾਇਆ ਉਹਨੇ ਤੇ ਤੇ ਘਰ ਜਦੋਂ ਲਿੱਤਾ, ਉਦੋਂ ਤੇ ਕਿਤਰੇ ਕੁਛ ਨਜ਼ਰ ਨੀ ਆ ਰਿਹਾ ਸੀ। ਫੁਲੀ ਫਰਨਿਸ਼ ਲਿਤਾ ਸੀ ਸਾਰਾ ਬਣਿਆ ਹੋਆ
ਅੱਛਾ
ਜਿਵੇਂ ਹੀ ਕਰ ਲਿੱਤਾ ਤੇ ਥੋੜੇ ਟਾਈਮ ਬਾਅਦ ਇੱਕ ਦੋ ਮੀਂਹ ਪਏ ਫੇਰ ਬਾਹਰ ਵਾਲੀ ਦੀਵਾਰ ਥੱਲੋਂ ਸਾਰੇ ਉਹ ਪੱਪੜੀਆਂ ਦੀਆਂ ਲੈਣੀਆਂ ਸ਼ੁਰੂ ਹੋ ਗਈਆਂ ਪੇਂਟ ਦੀਆਂ ਫੇਰ ਅਸੀਂ ਵੇਖਿਆ ਤੇ ਹਾਂ ਬਾਲਕਨੀ ਚ ਵੇਖਿਆ ਤੇ ਪਤਾ ਚੱਲਿਆ ਕਿ ਉੱਥੇ ਸਿੱਲ ਨੇ ਹੁਨ ਉਹਦਾ ਕੋਈ ਇਲਾਜ ਹੀ ਨਹੀਂ ਹੈ
ਨਹੀ ਕੋਈ ਪੇਂਟ ਆਉਂਦਾ ਹੇਗਾ ਸੀਮੈਂਟ ਵਗੈਰਾ ਆਉਂਦਾ ਇੱਕ, ਅੱਜ ਕਲ ਤੇ ਬਹੁਤ ਚੱਲੇ ਹੋਏ ਨੇ
ਕਹਿੰਦੇ ਨੇ ਕੁੱਛ ਵੀ ਲਗਾ ਲੋ, ਸੀਲਨ ਤੋਂ ਸਾਰਾ ਹੋ ਹੀ ਜਾਂਦੀ ਹੈ
ਹਾਂ ਇਹ ਤੇ ਹੈ ਸੀਲਣ ਤੇ ਜਿੱਥੇ ਸੀਲਣ ਆਨੀ ਆਨੀ ੲ
ਹਾਂ ਜਿੱਥੇ ਆਨੀ ਆ ਕੇ ਰਹਿ ਹਾਂ ਬਸ ਉਹੀ ੲ
ਏ ਨਾ
ਦੌ ਹੀ ਲੱਗੇ ਹੋਏ ਸੀ ਆਪਾਂ ਵੀ ਫੇਰ ਅਸੀ ਸੋਚਿਆ ਹੁਣੇ ਨਵਾਂ ਘਰ ਲਿੱਤਾ ਹੈ, ਬੰਦਾ ਨਵੇਂ ਚਾਵਾਂ ਨਾਲ ਲੈਂਦਾ ਘਰ ਹੋਰ ਸਭ ਕੁੱਛ ਫੇਰ ਉੱਥੇ ਸੀਲਣ ਵਗੈਰਾ ਆ ਜਾਏ, ਤੇ ਫੇਿਰ ਮਨ ਨੂੰ ਇੰਝ ਅਜੀਬ ਜਿਹਾ ਲੱਗਣ ਲੱਗ ਜਾਂਦਾ
ਹਾਂਜੀ ਉਹ ਤਾਂ ਇਹ ਤੇ ਹੈਗੀ ਐ ਸੀਲੰਗ ਤੇ ਆਉਂਦੀ ਹੈ ਨ
ਹਮ ਹੁਨ ਦੇਖੋ ਮੀਂਹ ਦਾ ਮੌਸਮ ਆਏਗਾ ਹੁਣ ਪਿਛਲੀ ਵਾਰ ਤੇ ਕੀ, ਅਹ ਜੂਨ ਵਿੱਚ ਮੀਂਹ ਪੇਣੇ ਸ਼ੁਰੂ ਹੋ ਗਏ ਸੀ
ਹਾਂਜੀ ੲੈਤਕੀ ਤੇ ਪਏ ਨਹੀਂ ਇਥ ਜਲਦੀ ਆ ਹੈ ਹੀ ਨਹੀ ਬਿਲਕੁਲ ਮਾਨਸੂਨ
ਨਾ- ਨਾ ੲਤਕੀ ਇੰਨੀ ਗਰਮੀ ਹੁਣ ਦੂਜੀ ਸਾਈਡ ਦੇਖੋ ਉੱਧਰ ਹਿਮਾਚਲ ਔਰ ਉੱਤਰਾਂਚਲ ਵਾਲੀ ਸਾਈਡ ਕਿੰਨੀ ਬਾਰਿਸ਼ਾਂ ਆ ਰਹੀਆਂ ੳਥੇ
ਹਾਂ ਬਾਰਿਸ਼ ਕਿਵੇਂ ਲੈਂਡਸਲਾਈਡ ਹੋ ਰਹੀ ਹੈ ਬਹੁਤ ਜ਼ਿਆਦਾ
ਲੈਂਡ ਸਲਈਡ ਬਾਡ ਇੰਨਾ ਮੀਂਹ ਪੈ ਰਿਹਾ ਔਰ ਆਪਣੇ ਇੱਧਰ ਤੇ ਹੈ ਹੀ ਨੀ ਕੁਛ
ਹਮ ਹਾਂਜੀ, ਇੱਥੇ ਹੈ ਹੀ ਨਹੀ ਬਿਲਕੁਲ ਵੀ ਪਰ
ਜੁਲਾਈ ਲੱਗ ਗਿਆ ਦੇਖੋ, ਪਹਿਲੇ ਜੂਨ ਵਿੱਚ ਮੀਂਹ ਸ਼ੁਰੂ ਹੋ ਜਾਂਦੇ ਸੀ
ਮਈ ਚ ਐ ਮਈ ਦੀ ਐਂਡ ਇਚ ਸਟਾਰਟਿੰਗ ਹੋ ਜਾਂਦੀ ਸੀ
ਹਾਂ- ਹਾਂ -ਹਾਂ ਗਰਮੀ ਜਿਆਦਾ ਪੈਂਦੀ ਹੈ ਦੋ ਕੁ ਮਹੀਨੇ ਹਾਂ ਦੋ ਕੁ ਮਹੀਨੇ ਪੈਂਦੇ ਸੀ ਫਿਰ ਮੀਂਹ ਸ਼ੁਰੂ ਹੋ ਜਾਂਦੇ ਸੀ
ਹਮ
ਉਹੀ ਹੈ ਉਹੀ
ਇਹ ਤੇ ਜੂਨ ਦੇ ਮਹੀਨੇ ਪੂਰਾ ਜੂਨ ਦੇ ਮਹੀਨੇ
ਹਾਂ ਇੱਥੇ ਤਾਂ ਲੋਕੀ ਨਾ ਛੋਲੇ ਕੜਾਹ ਬਣਾ-ਬਣਾ ਕੇ ਵੇਚਦੇ ਨੇ ਉਹ ਵੇਚ ਕਹਦੀ ਸੋਰੀ ਲੰਗਰ ਲਾਉਂਦੇ ਨੇ ਹਾਂ ਕਿ ਮੀਹੰ ਪਏ ਵੰਡਣਗੇ ਲੰਗਰ ਲਗਾਨਗੇ ਹਾਂ ਮੈਂ ਕਿਹਾ ਇੰਦਰ ਦੇਵਤਾ ਨ ਨੂੰ ਖੁਸ਼ ਕਰਦੇ ਨੇ ਇੱਥੇ ਲੋਕੀ ਰਿਸ਼ਵਤ ਦਿੰਦੇ ਨੇ ਕਿ, ਮੀਂ ਪਏ-ਮੀਂ ਪਏ ਹੂੰ, ਇੱਥੇ ਬੜਾ ਐ। ਮੈਂ ਦੇਖਿਆ ਸਿਸਟਮ ਏ ਵਾਲਾ ਫਿਰ ਹੁੰਦਾ ਵੀ ਜੇ, ਹੁੰਦਾ ਵੀ ਜੇ
ਅੱਛਾ।
ਹਾਂ ਮ ਤਾਂ ਮਾਨਤਾ ਹੈ ਲੋਕਾਂ ਦੀ ਕਿ ਆਪਾਂ ਕਰਾਂਗੇ ਤੇ ਮੀਂਹ ਪਏਗਾ
ਕਿਸੇ ਦੀ ਕਿਸੇ ਬਈ ਸ਼ੁਰੂ ਤੋਂ ਕਰਦੇ ਆਂਦੇ ਆ ਨਾ ਉਹ ਫੇਰ ਚੱਲਦੀ ਆਉਂਦੀ ਪਰੰ ਕਰ
ਸਹੀ ਗੱਲ ਹੈ ਪਰ ਇਹ ਵੇ ਕਿ ਫਿਰ ਉਨੀ ਦੇਰ ਪੈਂਦਾ ਵੀ ਨੀ ਜਿੰਨੀ ਦੇਰ ਲੰਗਰ ਨੀ ਲੱਗਦਾ ਹਾਂ ਸਹੀ ਗੱਲ ਹੈ ਬਿਲਕੁਲ ਉਹ ਨਧਰ ਪੈਇੰਦਾ ਨੀ ਜਿਵੇਂ ਤੁਸੀਂ ਲੰਗਰ ਲਾਣੇ ਸ਼ੁਰੂ ਕਰੋਗੇ ਮੀਂਹ ਪੈਣਾ ਸ਼ੁਰੂ ਹੋ ਜਾਏਗਾ
ਉ ਅੱਛਾ
ਇਹ ਸਿਸਟਮ ਹੈਗਾ ਹਾਂ
ਹੁਣ ਨਿਮਾਨੀ ਕਾਸ਼ਤੀ ਆਈ ਸੀ ਨਿਮਾਨੀ ਕਾਸ਼ਤੀ ਆਦੀ ਉਦੋਂ ਕੀ ਨਮੀ ਪਿਆ
ਹਾਂ, ਨਮਾਨੀ ਕਾਸ਼ਤੀ ਵਾਲੇ ਦਿਨ। ਹਾਂਜੀ -ਹਾਂਜੀ ਉਸ ਦਿਨ ਤੇ ਪਿਆ ਸੀ। ਉੱਥੇ ਵੀ ਹੈਗਾ ਸੀ। ਉ- ਉਦੋਂ ਮੌਸਮ।
ਉਦੋਂ ਬੜਾ ਪਿਆ ਜੀ। ਬਾਰਿਸ਼
ਹਾਂ ਹਾਂ
ਇੰਨੀ ਗਰਮੀ ਹੋ ਰੱਖੀ ਸੀ। ਇਕਦਮ ਬਾਰਿਸ਼ ਆ ਗਈ।
ਨਹੀਂ-ਨਹੀਂ ਅੱਛਾ ਲੱਗਦਾ ਪਿਆ ਸੀ। ਉਸ ਦਿਨ ਪਰ ਦੇਖੋ ਮੀਂਹ ਪੈਂਦਾ ਤੇ, ਹੋ ਮੀਡ ਹੋਣ ਲੱਗ ਜਾਂਦਾ ਐ। ਪਸੀਨੇ ਆਉਣੇ ਸ਼ੁਰੂ ਹੋ ਜਾਂਦੇ ਨੇ, ਉਮਸ ਇੰਨੀ ਵੱਧ ਜਾਂਦੀ ਐ ਹਾਂ। ਔਰ ਜਨਾਨੀਆਂ ਦਾ ਫਿਕਸ ਐ। ਜਿਹੜਾ ਮੌਸਮ ਹੋਏ, ਰਸੋਈ ਤੇ ਵਣਨਾ ਈਐ।।
ਹਾਂ। ਇਹ ਤੇ ਐ, ਸਹੀ ਗੱਲ ਹੈਗੀ।
ਅੱਜ ਤਾਂ ਸਵੇਰੇ, ਮੈਨੂੰ ਬੜੀ ਗਰਮੀ ਲੱਗਦੀ ਪਈ ਸੀ। ਬ੍ਰੇਕ ਫਾਸਟ ਬਣਾਦੇ। ਵੀ ਮੈਂ ਆਪਣੇ ਹਸਬੈਂਡ ਨੂੰ ਬੋਲ ਰਹੀ ਸੀ। ਮੈਂ ਕਿਹਾ ਰੋਜ਼ ਸਹੀ ਨੀ ਡਿਊਟੀ ਏ, ਸਵੇਰੇ ਉੱਠੋ ਬ ਪਹਿਲੇ ਟਿਫਿਨ ਬਣਾਓ। ਫਿਰ ਘਰ ਦਾ ਖਾਣਾ ਬਣਾਓ। ਫਿਰ ਬ੍ਰੇਕਫਾਸਟ ਬਣਾਓ। ਮੈਂ ਕਿਹਾ ਕਦੀ ਕਦੀ ਇੰਝ ਲੱਗਦਾ। ਕੋਈ ਸਾਨੂੰ ਵੀ ਬਣਾ ਕੇ ਖਵਾ ਦੇਣ, ਤੇ ਤੇ ਓ ਕਹਿੰਦੇ ਕੀ ਖਾਣਾ-ਕੀ ਖਾਣਾ ਲੈ ਮੈਂ ਬਣਾ ਦੇਣਾ। ਮੈਂ ਕਿਹਾ ਤੁਸੀ ਔਫੀਸ ਜਾਓਗੇ, ਤੁਸੀਂ ਕੀ ਬਣਾਓਗੇ ਹੁਣ। ਕਹਿੰਦੇ, ਨਹੀਂ-ਨਹੀਂ ਤੂੰ ਬਤਾ ਦੋ ਕੁੱਛ ਮੰਗ ਲੈਂਦੇ ਆ। ਕਿੰਨੀ ਵਾਰ ਮੰਗਓਗੇ, ਕਈ ਵਾਰ ਮਨ ਕਰਦਾ ਮੇਰਾ
ਹਾਂ, ਤੇ ਸਹੀ ਗੱਲ ਐ। ਇਹ-ਇਹੀ ਬਈ ਅਸੀਂ ਆਪਣਾ ਮਨ ਮਾਾਰ ਲੈਂਦੇ ਆ।
ਆ। ਸਹੀ ਗੱਲ ਐ। ਲੇਡੀਜ਼ ਦਾ ਤਾਂ ਫਿਕਸ ਹੀ ਐ। ਦੇਖੋ ਲੇਡੀਜ਼ ਦਾ ਬਹੁਤ ਫਿਕਸ ਐ।
ਸਹੀ ਗੱਲ ਐ। ਆ ਜੇਰ ਜਿਹਰਾ ਜੇ ਬਈ ਕੋਈ ਤਬੀਅਤ ਖ਼ਰਾਬ ਹੋ ਜਾਵੇਗੀ ਪੂਰਾ ਘਰ ਈ। ਉਲਟ-ਪੁਲਟ ਹੋ ਜਾਂਦਾ ਐ।
ਆ। ਕਿਸੇ ਨੂੰ ਕੁਛ ਲੱਭੇਗਾ ਈ ਨਹੀਂ, ਮਤਲਬ ਮੇਰੀ ਤਬੀਅਤ ਖ਼ਰਾਬ ਹੁੰਦੀ ਨਾ। ਮੈਨੂੰ ਹੀ ਪ੍ਰੋਬਲਮ ਹੋ ਜਾਂਦੀ ਐ। ਮੈਨੂੰ ਰਸੋਈ ਨੀ ਪਹਿਚਾਨੀ ਜਾਂਦੀ ਆਪਣੀ ਜਾ ਕੇ। ਨਹੀਂ, ਮੇਰੀ ਰਸੋਈ ਏ ਕਿਆ। ਜਦੋਂ ਵੇਖੋ ਭਾਡਾਂ ਉੱਥੇ ਹਾਂ।
ਹਨਾ। ਉਹੀ-ਉਹ ਸੰਭਾਲ ਕਰਦੇ ਆ। ਹੁਣ ਬਈ ਥੋੜੀ ਮੇਰੀ ਹੋਏਗੀ ਤਬੀਅਤ ਖਰਾਬ ਬਈ
ਪੈਰ ਤੇ ਲੱਗੀ ਦੀ ਏ, ਕੰਮ-ਕੁਮ ਨੀ ਕਰ ਸਕਦੀ ਮੈਂ
ਨਾ
ਤੇ ਸਵੈਲਿੰਗ ਆ ਜਾਂਦੀ। ਉਹ ਮੰਮੀ ਕਰਦੀ ਤੁਹਾਨੂੰ ਪਤਾ। ਮ ਬਜ਼ੁਰਗ ਹੁੰਦੇ ਨੇ ਤੇ ਉਹਨਾਂ ਕੋਲ ਜਿੰਨਾ ਹੋਇਆ। ਉਹ ਸੜ ਦਿੰਦੇ ਨੇ।
ਹਾਂ। ਸਹੀ ਗੱਲ ਐ।
ਬੱਚੇ ਕਹਿੰਦੇ ਨੇ ਇਹ ਚੀਜ਼ ਕਿੱਥੇ ਐ। ਇਹ ਚੀਜ਼ ਕਿੱਥੇ, ਕਿਉਂਕਿ ਮੈਂ ਦੇ ਦਿੰਦੀ ਆ ਹੱਥ ਵਿਚ
ਹਾਂ
ਪਤਾ ਉਹਨਾਂ ਦਾ ਹੀ ਬਈ ਰੋਟੀ ਪਕਾਉਣੀ। ਇਹ ਬਹੁਤ ਵੱਡੀ ਗੱਲ ਹੁੰਦੀ। ਵੱਡਿਆਂ ਦੀ ਬੈਠੇ ਹੁੰਦੇ ਐ ਸਿਰ ਤੇ
ਸਹੀ ਗੱਲ ਏ, ਨਹੀਂ-ਨਹੀਂ ਵੱਡਿਆਂ ਦਾ ਕਹਿੰਦੇ ਬਹਿਣੇ ਬਹੁ- ਜ਼ਰੂਰੀ ਐ। ਬਾਕੀ ਤੇ ਅ ਉਹਨਾਂ ਦਾ ਜੇ ਜ਼ਰੂਰੀ, ਸੋ ਚੀਜ਼ਾਂ ਕਰਦੀ ਨਿਗਰਾਨੀ। ਬਹੁਤ ਕੁੱਛ ਵੇਖ ਲੈਂਦੇ ਨੇ ਵੱਡੇ।
ਹਾਂਜੀ।
ਹੂੰ, ਮੇਰੀ ਮਦਰ ਵੀ ਨਾ, ਮਤਲਬ ਸਾਡਾ ਡਬਲ ਸਟੋਰੀ ਦਾ ਘਰ ਏ ਉੱਪਰ ਭਾ ਭਾਬੀਆਂ ਨੇ ਥੱਲੇ। ਦੂਜੀ ਭਾਬੀਆਂ ਔਰ ਮੰਮਾ ਦਾ ਰੂਮ ਵੀ ਥੱਲੇ ਈ ਏ। ਮਤਲਬ, ਉਹਨਾਂ ਨੂੰ ਬਾਹਰ ਬੈਲ ਖੜਕੇ, ਜਾਂ ਜਰਾ ਜੇ ਵੀ ਕੁਛ ਹੋਏ ਨਾ, ਉਹਨਾਂ ਨੂੰ ਫਟਾਫਟ ਬਾਹਰ ਉੱਠ ਉਠ ਕੇ ਜਾਣਗੇ? ਇਹਨਾਂ ਘਰ ਦਾ ਧਿਆਨ ਰੱਖਦੇ ਨੇ। ਅਗਰ ਘਰ ਕੋਈ ਨੀ ਐ, ਮੰਨ ਲਓ ਸਾਰੇ ਪਾਰਟੀ ਕਰਨ ਗਏ ਨੇ, ਤੇ ਉਹ ਕਹਿਣਗੇ, ਨਹੀਂ, ਮੈਂ ਘਰ ਰੁਕਾਂਗੀ। ਮੈਂ ਖੁੱਲਾ ਨੀ ਛੱਡ ਕੇ ਜਾਣਾ। ਬੜਾ ਵੱਡਾ ਘਰ ਐ। ਮਤਲਬ, ਉਹ ਨੂੰ ਹਾਲੇ ਵੀ ਇੰਨਾ ਲਗਾਵ ਐ। ਉਸ ਚੀਜ਼ ਨਾਲ ਕਿ, ਘਰ ਨੀ ਖੁੱਲ੍ਹਾ ਛੱਡ ਕੇ ਜਾਣਾ।
ਅੱਛਾ, ਆਹ ਕਿਸੇ ਦਾ ਲਗਾਵ ਹੋ ਜਾਂਦਾ ਨਾ।
ਹਾਂ, ਉਹ ਭਾਬੀਆਂ ਬੜੀ ਖੁਸ਼ ਹੁੰਦੀਆਂ ਨੇ, ਭਾਬੀਆਂ ਕਹਿੰਦੇ ਮੰਮੀ ਰਹਿੰਦੇ ਨੇ, ਤੇ ਘਰ ਮਤਲਬ ਕਦੀ ਕਦੀ ਚਲੋ ਕੰਮ ਵੀ ਜਾਣਾ ਪੈਂਦਾ ਹੈ, ਕੋਈ ਡੈਥ ਹੋ ਜਾਂਦੀ ਕਿਸੇ ਦੀ ਆਂ। ਬਈ ਵਿਆਹ ਵੁਓ ਤੇ, ਫੇਰ ਉਹ ਕਹਿੰਦੇ ਸਾਨੂੰ ਬੜੀ ਦਿੱਕਤ ਹੁੰਦੀ ਥੱਲੇ ਧਿਆਨ ਰੱਖਣ ਦੀ। ਫੇਰ ਭਾਬੀ ਕੀ ਕਰਦੇ ਨੇ, ਮੰਮੀ ਦੇ ਰੂਮ ਵਿੱਚ ਹੀ ਬੈਠੇ ਰਹਿੰਦੇ ਨੇ। ਚਲੋ ਥੱਲੇ, ਧਿਆਨ ਰੱਖਣਾ, ਅਦਰਵਾਈਜ਼ ਉਹ ਕਹਿੰਦੇ ਨੇ, ਮੰਮੀ ਹੁੰਦੇ ਨੇ ਨਾ, ਤਾਂ ਸਾਨੂੰ ਬਿਲਕੁਲ ਟੈਨਸ਼ਨ ਨੀ ਹੁੰਦੀ, ਬਿਲਕੁਲ ਵੀ। ਮੈਂ ਕਿਹਾ, ਅਛਾ, ਸਾਰਾ ਘਰ ਸੰਭਾਲ ਲੈਂਦੇ ਨੇ ਉਹ।
ਅੱਛਾ, ਵਧੀਆ ਗੱਲ ਹੈ ਫੇਰ ਤੇ!
ਵਧੀਆ, ਅੱਛਾ ਹੈ ਜੀ। ਵੱਡਿਆਂ ਦਾ ਹੋਨਾ ਜ਼ਰੂਰੀ ਹੈ ਜੀ, ਬਹੁਤ ਜ਼ਰੂਰੀ।
ਕਈ ਵਡ
ਨਾਲੇ ਇਹ ਵੀ ਹੁੰਦਾ। ਕਿ ਤੁਸੀਂ ਨੌਕਰੀ ਕਰਦੇ ਹੋ, ਜਾਂ ਕੁਛ ਵੀ ਕਰਦੇ ਹੋ, ਤੇ ਬੱਚਿਆਂ ਨੂੰ ਘਰ ਛੱਡ ਕੇ ਤੁਸੀਂ ਬੇਫਿਕਰ ਰੋਕੇ ਜਾ ਸਕਦੇ ਹੋ, ਕਿ ਮੰਮੀ ਹੈ। ਅਦਰਵਾਈਜ਼, ਤੁਸੀਂ ਇਕੱਲੇ ਰਹਿ ਰਹੇ ਹੋ, ਤੁਹਾਡੇ ਮਤਲਬ? ਸਵਾਲ ਹੀ ਨਹੀਂ ਪੈਦਾ ਹੁੰਦਾ, ਤੁਸੀਂ ਘਰ ਬੱਚੇ ਨੂੰ ਇਕੱਲਾ ਛੱਡ ਦਿਓ, ਅੱਜ- ਕੱਲ੍ਹ ਤਾਂ ਹਾਲ ਹੀ ਨਹੀਂ ਹੈ।
ਅੱਜ -ਕੱਲ ਦਾ ਮਾਹੌਲ ਹੀ ਨਹੀਂ ਹੈ, ਬਿਲਕੁਲ ਵੀ ਮਾਹੌਲ ਨੀ ਹੈਗਾ ਨਾ, ਬਿਲ ਕੁੜੀ ਨੂ ਛੋੜਣ ਦਾ, ਫਿਰ ਦਿਲ ਵੀ ਨੀ ਕਰਦਾ, ਛੋੜ ਕੇ ਜਾਈਏ। ਫਿਰ ਦਿਲ ਵੀ ਨੀ ਕਰਦਾ ਛੋੜ ਕੇ ਜਾਈਏ, ਫੇਰ ਇਹ ਹੁੰਦਾ ਹੈ ਕਿਸੇ ਟ ਮੈਂ ਮੁੰਡੇ ਨੂੰ ਛੋੜ ਦੇਨੀ ਆ। ਬਾਹਰੋਂ ਲੋਕ ਲਗਾ ਜਾਨੀ ਆ।
ਤਾਂ ਵੀ ਮੈਨੂੰ ਡਰ ਲੱਗਦਾ ਰਹਿੰਦਾ, ਅੰਦਰ ਗੈਸ ਤੇ ਨੀ ਛੇੜੇਗਾ, ਗੈਸ ਸਿਲੰਡਰ ਤੇ ਨੀ ਛੇੜੇਗਾ, ਗੈਸ ਤੇ ਨੀ ਚਲਾਏਗਾ।
ਹਾ, ਇਹ ਵੀ ਡਰ ਰਹਿੰਦਾ ਹੈ, ਕਿਉਂਕਿ ਉਹ ਬਣਾਉਣ ਲੱਗ ਜਾਂਦਾ ਹੈ। ਹਾਂ, ਕਿਸੇ ਨੇ, ਫਿਰ ਨੇ ਸਮਝਾ ਕੇ ਸਮਝਾ, ਫਿਰ ਸਮਝਾ ਕੇ ਜਾਂਦੀ, ਮੈਂ ਕਿਹਾ ਬਈ, ਐਵੇਂ ਕਦੀ ਗੈਸ ਨਾ ਚਾਲੂ ਕਰੀ, ਠੰਡੀ ਕੋਲਡ ਕੋੌਫੀ ਬਣਾਉਣੀ ਹੈ, ਠੰਡਾ ਦੁੱਧ ਬਣਾਉਣਾ ਹੈ। ਜੂਸ ਬਣਾਉਣਾ, ਉਹ ਬਣਾ ਲਈ ਗ੍ਰੈਂਡਰ ਨਾਲ। ਪਰ ਗੈਸ ਨੂੰ ਨਾ ਛੇੜੀ, ਕਿਉਂਕਿ ਅਸੀਂ ਰੈਗੂਲੇਟਰ ਹੀ ਬੰਦ ਕਰਕੇ ਚਲੀ ਜਾਂਨੀ ਆ ਮੈਂ।
ਮੈਂ, ਮੈਂ ਵੀ ਰੈਗੂਲੇਟਰ ਬੰਦ ਕਰਕੇ ਹਾਂ, ਮੈਂ ਵੀ ਬੰਦ ਕਰਕੇ ਜਾਨੀਂ ਹਾਂ, ਉਹਨੂੰ ਨੀ ਪਤਾ ਹੁੰਦਾ, ਫਿਰ ਕਈ ਵਾਰ ਬੋਲੇਗਾ, ਮੰਮਾ ਯੇਹ ਚੱਲ ਨੀ ਰਹਾ।
ਉਹ ਮੈਨੂੰ ਵੀ ਕਹਿੰਦਾ, ਮੈਨੂੰ ਵੀ ਕਹਿੰਦਾ ਹੈ। ਮੈਂ ਖ਼ਤਮ ਹੋਣ ਵਾਲੀ ਆ, ਤਾਂ ਹੀ ਨੀ ਚੱਲ ਰਹਾ।
ਹਾਂ।
ਕੇ ਡਰ ਲੱਗੇ, ਫਿਰ ਮੈ ਬਾਈ, ਬਾਏ ਚਾਂਸ ਕਿੱਥੇ ਜਾਣਾ ਹੀ ਪੈਂਦਾ, ਕਿਉਂਕਿ ਆ ਆਂਦੇ ਸ਼ਾਮ ਨੂੰ।
ਹਾਂਜੀ -ਹਾਂਜੀ।
ਕੁੜੀਆਂ ਨੂੰ ਲੈ ਕੇ ਚਲੀ ਜਾਂਨੀਂ ਆ।
ਹਾਂਜੀ, ਨਹੀਂ ਕਈ ਵਾਰ ਜਾਣਾ ਵੀ ਪੈਂਦਾ, ਦੇਖੋ ਬਾਹਰ।
ਹਾਂ, ਕੋਈ ਬਈ ਏਜੰਟਸ। ਇਹਨਾਂ ਦਾ ਸਮਾਨ ਹੀ ਹੁੰਦਾ, ਸਕੂਲ ਦਾ ਹੀ, ਬਈ, ਕੋਈ ਪ੍ਰੋਜੈਕਟ ਬਣਾਉਣਾ ਐ, ਕੋਈ ਖੁੱਲੇ ਕੁਛ ਮਾੜੇ ਨੇ, ਕੁਛ ਫਿਰ ਲੈ ਆਈ ਦਾ।
ਹੂੰ! ਮੈਨੂੰ ਤਾਂ ਲੱਗਦਾ ਮੀਂਹ ਪੈਣਾ ਸ਼ੁਰੂ ਹੋ ਗਿਆ ਮੌਨਸੂਨ ਸਾਡੇ ਤੇ ਆਣ ਵਾਲਾ। ਹਾ - ਹਾ - ਹਾ ਹਿਊ! ਮੀਂਹ ਏਹ ਇਕਦਮ ਐ ਇਕਦਮ ਐਂਜ ਬਸਾਰ ਜੀ ਸ਼ੁਰੂ ਹੋ ਗਈ ਏ ਬਾਰ। ਦੇਖਾਂ ਬਾਹਰ, ਕੱਪੜੇ ਵਗੈਰਾ ਸੁੱਕਣੇ ਪਾਏ ਨੇ, ਲਾਈ ਏ ਉਹਨਾਂ ਨੂੰ, ਹਾਂ! ਤੁਸੀਂ ਧੋਲੇ ਸਵੇਰੇ ਕੱਪੜੇ ਟਾਈਮ ਲੱਗਦਾ।
ਹਾਂ! ਨਹੀਂ ਸਵੇਰੇ ਹੀ ਧੋ ਲਈ ਦੇ ਨੇ, ਫੇਰ ਤੁਹਾਨੂੰ ਪਤਾ ਬਾਅਦ ਚੋਂ ਨਾ ਆਲਸ ਆ ਜਾਂਦਾ, ਹਾਅ
ਹਾਂ! ਲੇਟੋ ਐਵੇਂ ਲੱਗਦਾ ਬਹਿ ਕੇ ਹੁਣ ਚਾਹ ਪੀਲੋ, ਹੁਣ ਜਿਵੇਂ ਹੀ ਬਾਰਿਸ਼ ਆਏਗੀ ਨਾ ਓਸ ਸਭ ਦੇ ਔਡਰ ਆਉਣਗੇ ਕੋਈ ਪੂੜਾ ਬਣਾ ਲੋ, ਚਾਹ ਬਣਾ ਲੋ, ਪਕੌੜੇ ਹਾਲੋਂ! ਹੂੰ-ਹੂੰ-ਹੂੰ-ਹਾ-ਹਾ-ਹਾ। ਐ-ਐ-ਆ-ਆ, ਚਲੋ! ਤੁਹਾਡਾ ਬਥੇਰਾ ਟਾਈਮ ਲੈ ਲਿਆ, ਮੈਂ ਕਿਹਾ ਸਵੇਰੇ- ਸਵੇਰੇ ਗੱਲ ਕਰੀਏ, ਪੁੱਛੀਏ ਹਾਲ ਚਾਲ, ਹਾਂ! ਚਲੋ ਜੀ ਸਤਿ ਸ੍ਰੀ ਅਕਾਲ ਜੀ। ਬਾਏ! ਬਾਏ ਜੀ, ਸਤਿ ਸ੍ਰੀ ਅਕਾਲ।